ਹੈਲੋ
ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਹੋ ਠੀਕ ਹਾਂਜੀ
ਅਜੇ ਨਹੀਂੀ ਆ ਰਹੀ ਬਿਲਕੁਲ ਵੀ
ਹੈਲੋ ਹੈਲੋ ਹੈਲੋ ਲੋ ਹੈਲੋ
ਸਤਿ੍ਰੀ ਅਕਾਲੀ
ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਆ ਰਹੀ ਆਵਾਜ਼ ਆ ਰਹੀ ਆਵਾਜ਼ ਆ ਰਹੀ ਅੱਛਾ ਹੋਰ ਠੀਕ ਹੋ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੋਲੋ ਆ ਰਹੀ ਆਵਾਜ਼ ਆ ਰਹੀ ਹੈ
ਅੱਛਾ ਠੀਕ ਹੋ ਤੁਸੀਂ ਮੈਂ ਕਿਹਾ ਹਾਂ ਹੁਣ ਆ ਰਹੀ ਆ
ਹਾਂਜੀ ਹਾਂਜੀ ਮੈਂ ਵਧੀਆ ਤੁਸੀਂ ਸੁਣਾਓ ਬਸ ਕੁਛ ਕੁਛਨੀ ਚਾਹ ਬਣਾਈ ਉਹਨੇ ਸਭ ਵਾਸਤੇ ਹਾਂਜੀ ਤੁਸੀਂ ਸੁਣਾਓ ਤੁਸੀਂ ਕੀ ਕਰ ਹਾਂਜੀ
ਬਸ ਮੈਂ ਹੁਣ ਉਹਨ ਬੁੜੀ ਸਾਹਿਬ ਤੋਂ ਆਈ ਮੈਂ ਕਿਹਾ ਦਰਸ਼ਨ ਮੇ ਮੈਂ ਕਪੀ ਸਾਹਿਬ ਆਏ ਸੀ ਹੁਣ ਦਰਸ਼ਨ ਲੈ ਕਰਨ ਗਏ ਸੀ ਬੱਚਿਆਂ ਨੂੰ ਲੈ ਕੇ ਨਾਲ
ਅੱਛਾ- ਅੱਛਾ, ਚਲੋ ਵਧੀਆ- ਵਧੀਆ। ਅੱਛਾ, ਚਲੋ ਵਧੀਆ ਏ। ਚਲੋ- ਚਲੋ, ਵਧੀਆ- ਵਧੀਆ। ਹਾਂ-ਹਾਂ, ਸਹੀ ਗੱਲ ਏ। ਅਸੀਂ ਤਾਂ ਆਪ, ਤਰਸ ਜਾਂਦੇ ਹਾਂ। ਇੱਥੇ ਬਹੁਤ, ਘੱਟ ਹੁੰਦਾ ਹੈ, ਤੇ ਮੈਨੂੰ ਤਾਂ, ਆਪ ਹੁੰਦਾ ਹੈ। ਕਿ, ਮੈਂ ਵੀ ਜਾਵਾਂ।
ਹੈਲੋ।
ਹਾਂਜੀ। ਆਵਾਜ਼ ਹੀ ਨਹੀਂ, ਆ ਰਹੀ ਤੁਹਾਨੂੰ। ਤੁਹਾਡੀ ਆਵਾਜ਼ ਨਾ, ਮਤਲਬ। ਰੁਕ- ਰੁਕ, ਕੇ ਆ ਰਹੀ ਹੈ।
ਅੱਛਾ।
ਹੈਲੋ, ਹਾਂਜੀ।
ਹੈਲੋ।
ਹਾਂਜੀ, ਹੁਣ ਆ ਰਹੀ ਹੈ, ਆਵਾਜ਼।
ਅੱਛਾ- ਅੱਛਾ।
ਹਾਂਜੀ, ਬਸ ਅਸੀਂ ਅੱਜ, ਬਨਾਏ ਸੀ ਭਿੰਡੀਆਂ।
ਅੱਛਾ, - ਅੱਛਾ, ਭੱਡੀਆਂ, ਕਿਉਂ ਬਣਾਈਆਂ ਸੀ। ਕੋਈ ਰੈਸਪੀ, ਸਾਨੂੰ ਵੀ ਵਖਾ ਦੇ। ਅਸੀ ਵੀ ਬਣਾ, ਲਾਂਗੇ ਥੋੜੇ ਜਿਹੇ ਸਆਦ ਜਿਹੀਆਂ।
ਆਪ ਸਵਾਦ ਜਿਹਾ, ਹਾਂਜੀ।
ਮੈਂ ਕਿਹਾ, ਭਿੰਡੀਆਂ ਦੀ ਰੈਸਪੀ, ਦੱਸ ਦੋ ਸਾਨੂੰ ਵੀ।
ਅੱਛਾ, ਮੈਂ ਤਾਂ ਇਸ, ਵਾਰੀ ਤਾਂ ਸਿੰਪਲ ਹੀ, ਬਣਾਈ ਸੀ। ਨਹੀਂ ਅਤੇ ਮੈਂ ਤਾਂ। ਪਿਆਜ਼, ਟਮਾਟਰ, ਲਸਣ ਪਾ ਕੇ ਬਣਾਉਂਦੀ ਹਾਂ।
ਅੱਛਾ- ਅੱਛਾ।
ਹਾਂਜੀ, ਮੈਂ ਐਦ। ਕਿਹਦੇ ਬਸਤੇ, ਇਏਦਾਂ ਹੀ ਪਿਆਜ਼ ਦਾ ਹੀ, ਤੜਕਾ ਲਗਾ ਕੇ। ਉਹਨੂੰ ਬਣਾਏ ਬਣਾਇਆ ਸੀ ਨੋਰਮਲ ਭਿੰਨੀਆਂ।
ਅੱਛਾ- ਅੱਛਾ। ਬ ਹੋਰ ਬੱਚਿਆਂ ਨੂੰ ਵੀ, ਵਧੀਆ ਚੀਜ਼ ਬਣਾ ਕੇ ਦਿਆ ਕਰੋ। ਫਾਸਟ ਫੂਡ ਵਗੈਰਾ, ਘਰ ਹੀ ਬਣਾ ਦਿਆਂ ਕਰੋ, ਬੱਚਿਆਂ ਨੂੰ। ਹਾਂਜੀ। ਕਿ ਬਾਹਰ ਦੇ, ਉ ਤੇ ਤੁਹਾਨੂੰ ਪਤਾ ਐਵੇਂ ਮਿਲਦਾ ਐ। ਫ ਮਤਲਬ, ਬਕਾਰ ਜਿਹਾ ਹੀ ਦਿੰਦੇ ਨੇ।
ਕਾਰ ਹੁੰਦੇ ਆ। ਪੈਕਟ ਵਾਲੇ ਸਭ ਬੈਨ ਕਰਦੇ ਪਏ ਨੇ।
ਉਹ ਵੀ, ਸਾਰੇ ਮਿਕਸ ਹੀ ਆਉਂਦੇ ਨੇ।
ਗੇ ਨੇ, ਨਮਕੀਨਾਂ ਵਗੈਰਾ ਜੋ ਮਿਲਦੀਆਂ, ਨੇ ਨਾ ਬੇਕਾਨੋ ਵਗਰਾ। ਉਹਦੀਆਂ, ਇਹ ਸਭ ਬੈਨ ਕਰਦੇ ਪਏ ਵੇ।
ਵਿੱਚ ਸਭ, ਪਲਾਸਟਿਕ ਦਾ ਹੀ ਨਿਕਲਦਾ ਹੈ। ਅੱਜ ਕੱਲ ਤੇ ਕੋਈ ਓਰੀਜਨਲ, ਚੀਜ਼ ਹੈ ਹੀ, ਨਹੀਂ। ਅੱਜ ਕੱਲ,
ਬਹੁਤ ਸਹੀ ਗੱਲ ਹੈ। ਬੰਦਾ ਖਾਏ ਕੀ, ਕੀ ਨਾ ਖਾਏ। ਸਮਝ ਹੀ ਨਹੀਂ ਆਉਂਦਾ, ਅੱਜ ਕੱਲ ਤੇ।
ਹਾਂ ਤੇ ਹੈ। ਕੀ ਕਰ ਹੇ। ਸਭ ਕੁਛ ਉਹ, ਬਿਲਕੁਲ ਨਕਲੀ ਹੀ। ਆਉਦਾ ਬਾਹਰ ਦਾ ਤ। ੁ ਕੋਈ ਰੀਅਲ ਹੈ ਹੀ ਨਹੀਂ। ਅੱਜ ਕੱਲ ਦੁੱਧ ਚ, ਵੀ ਮਿਲਾਵਟ ਹੈ। ਸਭ ਕੁਛ,
ਬਿਸਕਿਟ ਚ ਵੀ, ਉਹ ਸਵਾਦ ਨਹੀਂ ਹੈਗੇ। ਜੋ ਪਹਿਲੇ ਹੁੰਦੇ ਸੀ। ਤੇ ਬਿਸਕਿਟ ਵੀ ਬੇਕਾਰ ਲੱਗਦੇ ਨੇ। ਹਾਂ, ਚਲ ਮਿੱਠਾ ਆ ਰਿਹਾ।
ਹਾਂ, ਮਤਲਬ ਬਹੁਤ, ਸ਼ੂਗਰ ਵੀ ਕਰਨ ਲੱਗ ਗਏ ਨੇ ਜ਼ਿਆਦਾ ਹੀ।
ਹਾਂ, ਬਹੁਤ ਜ਼ਿਆਦਾ। ਕਹਿ ਤੇ ਰਹੀ ਹਾਂ, ਕਈ ਸਿਟੀ ਚ ਉਹਨਾਂ ਨੇ, ਬਹਿਨ ਹੀ ਕਰ ਦਿੱਤੇ।
ਹੂੰ।
ਮਨ ਨਿਊਜ਼ ਇੱਕ।
ਹੋਰ, ਕਿਤੇ ਗਏ ਨੀ ਘੁੰਮਣ?
ਨਾ, ਗਰਮੀ ਕਰਕੇ ਕਿੱਥੇ, ਨਹੀਂ ਜਾਇਆ ਗਾਆ।
ਹਾ ਆ ਤੇ ਹੈ। ਗਰਮੀ ਬਹੁਤ ਹੈ। ਬੰਦਾ ਕਿਤੇ ਘੁੰਮਣ ਆਉਂਦਾ ਹੈ। ਕੋਈ ਜਗਹਾ ਤੇ। ਅਸੀਂ ਬੱਚਿਆਂ ਨੂੰ ਲੈ ਜਾਓ। ਤਾਂ ਹੀ ਤੇ, ਮੈਂ ਲੈ ਗਈ ਸੀ। ਮੈਂ ਕਿਹਾ ਚੱਲ ਬੁੜੇ ਮਾਤਾ ਟਿਕਾ ਲੈਂ ਆਉਂਦੇ ਆ, ਬੱਚਿਆਂ ਨੂੰ।
ਹੂੰ। ਅਸੀਂ ਵੀ ਇਹਨੂੰ, ਸ਼ਾਮੀ ਲੈ ਜਾਂਦੇ ਹਾਂ। ਗੁਰਦੁਆਰੇ ਮੱਥਾ ਟੇਕ ਕੇ, ਆ ਜਾਂਦੇ ਹਾਂ। ਫਿਰ ਗਰਮੀ ਇੰਨੀ ਜਾਇਆ ਨਹੀਂ ਜਾਂਦਾ, ਕੁਝ ਗਰਮੀ ਬੜੀ ਲੱਗਦੀ ਇਹਨੂੰ ਵੀ।
ਹੂੰ, ਗਰਮੀ ਐ ਹੀ ਬਹੁਤ ਹੈ ਨਾ, ਤੁਹਾਡਾ ਉੱਧਰ ਵੈਦਰ ਕਿਵੇਂ ਦਾ।
ਇੱਥੇ ਤਾਂ ਬਹੁਤ ਗਰਮੀ ਐ, ਬਾਰਿਸ਼ ਦੀ ਬੂੰਦਾਂ ਪੈਂਨੀਆਂ ਦੋ ਚਾਰ, ਬਾਰਿਸ਼ ਉਵੇਂ ਤੇਜ਼ ਨੀ ਆਂਦੀ, ਦੋ- ਚਾਰ ਬੂੰਦਾਂ ਪੈਂਦੀਆਂ ਨੇ, ਤੇ ਇੰਨੀ ਹੁੰਮਸ ਜੀ ਹੋ ਜਾਂਦੀ ਐ, ਚਿਪਚਿਪਾ ਵਾਲੀ ਗਰਮੀ ਹੋ ਜਾਂਦੀ ਐ, ਬਾਅਦ ਚੋਂ ਤੇ।
ਵੈਦਰ ਵਧੀਆ ਚੱਲ ਰਿਹਾ ਮਤਲਬ।
ਅੱਛਿਆ, ਨਾ ਇੱਥੇ ਤੇ ਧੁੱਪ ਇੱਥੇ ਤੇ ਧੁੱਪ ਈ ਸੀ।
ਹੂੰ, ਹੋਰ ਤੁਸੀਂ ਸ਼ੋਪਿੰਗ ਵਗੈਰਾ ਕਿਵੇਂ ਕਰਦੇ ਹੋ, ਔਨਲਾਈਨ ਕ ਔਫਲਾਈਨ।
ਹਾਂ, ਔਨਲਾਈਨ ਵੀ ਮੰਗਾ ਲੈਂਨੇ ਆਂ ਜ਼ਿਆਦਾਤਰ। ਚੀਜ਼ਾਂ ਜਿਵੇਂ ਕੋਈ ਸਹੀ ਚੀਜ਼ ਮਿਲਦੀ ਹੋਵੇ, ਤਾਂ ਔਨਲਾਈਨ ਮੰਗਾ ਲੈਂਨੇ ਹਾਂ। ਬਾਕੀ ਦੇਖ ਵੇਖ ਲਵਾਂ
ਨਈ ਤੇ ਔਫਲਾਈਨ ਵੀ ਜ਼ਿਆਦਾ ਅੱਛਾ ਹੀ ਹੁੰਦਾ ਨਹੀਂ। ਔਫਲਾਈਨ ਬੰਦਾ ਦੇਖ ਕੇ ਲੈ ਲੈਂਦਾ, ਕੋਈ ਸਮਾਨ। ਜੇ ਔਨਲਾਈਨ ਲੈਂਦਾ
ਕਈ ਵਾਰੀ ਚੀਜ਼ ਸਹੀ ਨਹੀਂ ਆਉਂਦੀ ਔਨਲਾਈਨ ਚ ਵੀ, ਹੁਣ ਤੇ ਮਤਲਬ ਥੋੜ੍ਹਾ ਟਾਈਮ ਪਹਿਲੇ ਹੀ, ਇਹੀ ਸੈਰੇਲੈਕ ਵਗੈਰਾ ਸੀ ਜੋ ਕਿਸੀ ਨੇ ਔਡਰ ਕੀਤਾ ਸੀ, ਪੈਕ ਪੈਕਿੰਗ ਵਾਲਾ, ਤੇ ਫਿਰ ਉਹਨਾਂ ਨੇ ਲਿੱਤਾ ਜਦੋਂ ਪੈਕਿੰਗ ਵਾਲਾ ਸੈਰੇਲੈਕ ਤੇ ਉਹ ਵਿੱਚੋਂ ਦੀ ਖ਼ਰਾਬ ਨਿਕਲਿਆ, ਮਤਲਬ ਉਹਦਾ ਟੇਸਟ ਹੀ ਉਹ, ਤੇ ਜਦੋਂ ਉਹਦਾ ਨੰਬਰ ਦਾ ਨੰਬਰ ਹੁੰਦਾ ਐ ਨਾ, ਕੋਡ ਨੰਬਰ ਹੁੰਦੇ ਨੇ। ਪਿੱਛੇ ਪਏ ਹੋਏ ਸੈਰਲੈਕ ਵਗੈਰਾ ਦੇ, ਤੇ ਜਦੋਂ ਉਹ ਪਾਇਆ ਤਾਂ ਉਹ ਨਕਲੀ ਨਿਕਲਿਆ।
ਹਾਂ, ਉਹੀ ਹੈ ਨਾ ਕੋਈ ਅੱਜ- ਕੱਲ੍ਹ, ਮਤਲਬ ਕੋਈ ਯਕੀਨ ਨਹੀਂ ਹੈ ਕਿਸੇ ਤੇ ਵੀ।
ਹਾਂ, ਬਲਿੰਕਿਟ ਵਗੈਰਾ ਤੇ ਕੀ ਬੰਦਾ ਔਡਰ ਕਰੇ।
ਹੂੰ, ਕਿਹਾ ਉਹ ਔਨ ਔਫਲਾਈਨ ਲੈਲੋ, ਤੇ ਉਹ ਵਧੀਆ ਮਤਲਬ ਏ। ਦੇਖ ਕੇ ਲੈਂਦਾ ਸਾਰਾ ਕੁਛ।
ਸਹੀ ਗੱਲ ਏ।
ਆਪਣੀ ਅੱਖੀਂ ਦੇਖਿਆ ਸਾਰਾ ਸਮਾਨ, ਸਭ ਕੁਛ ਮਿਲਦਾ। ਔਨਲਾਈਨ ਵੀ ਅੱਛਾ ਕੁਛ ਮਿਲ ਜਾਂਦਾ ਐਸੀ ਗੱਲ ਨੀ ਏ, ਜ਼ਰੂਰੀ ਨੀ ਕਿ ਔਨਲਾਈਨ ਵੀ ਅੱਛਾ ਨੀ ਮਿਲਣਾ।
ਹੋਰ, ਜਿੱਦਾਂ ਹੁਣ ਕਈ ਚੀਜ਼ਾਂ ਸਹੀ ਵੀ ਮਿਲ ਜਾਂਦੀਆਂ ਨੇ। ਹੁਣ ਹੁੰਦਾ ਕਈ ਚੀਜ਼ਾਂ ਦਾ ਤਾਂ ਪਤਾ ਨਈ ਲੱਗਦਾ, ਹੁਣ ਕਈ ਚੀਜ਼ਾਂ ਮਿਲ ਜਾਂਦੀਆਂ ਨੇ ਸਹੀ।
ਹਾਂ, ਹੋਰ, ਐਕਸਰਸਾਈਜ਼ ਵਗੈਰਾ ਕਰਦੇ ਹੋ।
ਹਾਂ ਯੋਗਾ ਕਰਦੀ ਆਂ, ਯੋਗਾ ਜੁਆਇਨ ਕੀਤੀ ਦੀ ਏ।
ਹੂੰ ਯੋਗਾ ਅੱਛੀ ਰਹਿੰਦੀ ਐ, ਯਾਰ ਫਿਟਨੈਸ ਬਣਦਾ ਸਰੀਰ ਚੱਲਦਾ ਰਹਿੰਦਾ, ਨਹੀਂ ਤਾਂ ਬਿਮਾਰੀਆਂ ਦਾ ਘਰ ਹੀ ਬਣ ਜਾਂਦੇ ਨੇ। ਮੈਂ ਵੀ ਅੱਜ- ਕੱਲ੍ਹ ਯੋਗਾ ਯੂਜ ਕਰ ਰਹੀ ਆਂ।
ਹੂੰ ਮੈਂ ਵੀ, ਹਾਂ ਥੋੜਾ ਸਟਰ੍ਰੈਸ ਵੀ ਸਹੀ ਰਹਿੰਦਾ। ਉਹਦੇ ਨਾਲ ਨਾ ਬੈਕਪੇਨ ਬੜੀ ਹੁੰਦੀ ਏ, ਤਹਾਨੂੰ। ਥੋੜਾ ਜਾ ਐਨਰਜੀ ਫੀਲਿੰਗ
ਐਨਰਜੀ ਵੀ ਨੀ ਆਂਦੀ। ਯੋਗਾ ਅੱਛੀ ਚੀਜ਼ ਐ, ਵੈਸੇ ਕਰਨੀ ਚਾਹੀਦੀ ਵੈਸੇ ਸਾਰਿਆਂ ਨੂੰ।
ਤੇ ਮੈਂ ਤੇ- ਤੇ ਘਰ ਕੀ ਕਿਤੇ ਜਾ ਨੀ ਨਾ ਪਾਂਦੀ, ਬਾਹਰ ਮੈਂ ਤੇ ਔਨਲਾਈਨ ਹੀ ਕਰ ਲਈ। ਜਾਂ ਔਨਲਾਈਨ ਮਤਲਬ ਹੈਗੀ ਏ ਇੱਕ, ਉਹਦੇ ਕੋਲ ਹੀ ਕਰ ਲੈਂਨੀ ਆਂ।
ਆਪਾਂ ਤੇ ਚਲੇ ਜਾਂਦੇ ਹਾਂ ਯੋਗਾ, ਤੇ ਨੇੜੇ ਤੇ ਹੀ ਹੈ ਸਾਡੇ, ਮਤਲਬ ਕਲਾਸ ਲਾਂਦੇ ਨੇ ਉਹ ਸਵੇਰੇ। ਦਸ ਤੋਂ ਗਿਆਰਾਂ ਜਾਂ ਗਿਆਰਾਂ
ਅੱਛਾ- ਅੱਛਾ- ਅੱਛਾ, ਹਾਂ ਇਹ ਟਾਈਮਿੰਗ ਸਹੀ ਏ, ਸਾਡੇ ਇੱਥੇ ਲਗਾਂਦੇ ਜੇ ਸ਼ਾਮ ਦੀ। ਤਿੰਨ ਤੋਂ ਚਾਰ, ਚਾਰ ਤੋਂ ਪੰਜ ਫਿਰ ਉਹ ਟਾਈਮ ਹੁੰਦਾ, ਇਸ ਤਰ੍ਹਾਂ ਕਿ ਸੁ ਕਈ ਵਾਰੀ ਸੁੱਤਾ ਹੋਏ ਤੇ ਇਹਨੂੰ ਉਹਦੇ ਨਾਲ ਮੰਮਾ ਹੀ ਚਾਹੀਦੀ ਐ ਪਹਿਲੇ, ਪਹਿਲੇ ਮੰਮਾ ਨਜ਼ਰ ਆਣੀ ਚਾਹੀਦੀ ਹੈ। ਚਾਹੀਦੀ ਹੈ, ਹੁਣ ਅੱਜ ਸਵੇਰੇ ਵੀ ਮੈਂ ਨਾਨ ਚਲੀ ਗਈ ਹਾਂ, ਤੇ ਸੁੱਤਾ ਦਾ ਸੀ ਮੈਂ ਕਿਹਾ ਚੱਲ ਲੇਟ ਉਠਿਆ ਆ, ਮੈ ਮਤਲਬ ਚਲੇ ਜਾਂਨੀ ਹਾਂ, ਨਾਹ ਆਨੀ ਆਂ, ਉਹ ਸੁੱਤਾ ਦਾ ਮੈ ਹਜੇ ਗਈ ਆ ਬਾਥਰੂਮ, ਵਾਜਾਂ ਆਣ ਲੱਗ ਗਇਆਂ, ਮੰਮਾ ਆ ਜੋ, ਉਥੇ ਖੜਾ ਹੋ ਕੇ ਰੋਏ ਜੈ ਰੋਹੀ ਜਾਏ-
ਹੂੰ - ਬੱਚਾ ਹੈ ਨਾ ਹਾਲੇ, ਪਰ ਸਰੀਰ ਵੀ ਸਾਨੂੰ ਚਾਹੀਦਾ ਫਿੱਟ ਦੱਸੇ, ਕਿਉਕਿ ਕੰਮ ਨੀ ਹੁੰਦਾ ਅਜ ਕਲ, ਮੇਰਾ ਸਰੀਰ ਤੇ ਬਹੁਤ ਜਾਮ ਹੋ ਚੁੱਕਿਆ ਸੀ, ਮੈਂ ਯੋਗਾ ਸਟਾਰਟ ਕੀਤੀ ਤੇ ਮੇਰਾ ਸਰੀਰ ਚਲਿਆ ਥੋੜਾ ਜਿਹਾ, ਇਨੀਆਂ ਦਰਦ ਹਾਲੇ ਪੇਨ ਮੈਨੂੰ, ਮਤਲਬ ਯੋਗਾ ਅਛੀ ਚੀਜ ਹੈ, ਵੈਸੇ ਸਭਨੂੰ ਕਰਨੀ ਚਾਹੀਦੀ ਆ।
ਨਹੀ ਯੋਗਾ ਤੇ ਅਛੀ ਚੀਜ ਹੈ, ਨਹੀ ਬੜਾ ਸਟਰੈਸ ਰਿਲੀਫ ਹੋ ਜਾਦਾ, ਹੁਣ ਮੈਂ ਥੋੜੇ ਟਾਈਮ ਪਹਿਲੇ ਨਾ ਮਤਲਬ ਬਹੁਦੀ ਯੋਗਾ, ਐਪ ਤੋਂ ਹੀ ਮਤਲਬ ਕਰਦੀ ਆ ਉਹਦੀ ਔਨਲਾਈਨ 'ਤੇ- ਉਹਦੀ ਜਦੋਂ ਮੈਂ ਸਟਾਰਟ ਕੀਤੀ, ਤੇ ਮੈ ਜਿਦਾ ਮੇਰਾ ਜ ਤਾਂ ਉਹਦੀ ਟਾਈਮਿੰਗ ਹੁਦੀ ਸੀ, ਔ ਉਸੀ ਟਾਈਮ ਉਠ ਜਾਦਾ ਸੀ।
ਹੂੰ -
ਫਿਰ ਉਹ ਐ ਵੀ ਕਹਿਦਾ ਸੀ, ਕਿ ਮੰਮਾ ਉਹ ਯੋਗਾ ਨਾ ਕਰੋ ਯੋਗਾ ਨਾ ਕਰੋ ਯੋਗਾ ਨਾ ਕਰੋ, ਪਰ ਮੈਂ ਦੋ ਤਿੰਨ ਵਾਰ ਕੀਤੀ, ਫਿਰ ਮੇਰੇ ਮਤਲਬ ਬੈਕ ਬੜੀ ਪੇਨ ਹੁਦੀ
ਹਾਂ ਬਹੁਤ ਦਰਦਾਂ ਹੁੰਦੀਆਂ, ਯੋਗਾ ਕਰਨ ਨਾਲ ਤਾਂ ਬਹੁਤ ਮਤਲਬ ਸਰੀਰ ਖੁੱਲਦਾ ਹੈ, ਯੋਗ ਕਰਨ ਨਾਲ, ਪੇਨ ਤਾਂ ਹੁਦੀ ਹੈ, ਥੋੜੀ ਬਹੁਤ ਮਤਲਬ ਹਫ਼ਤਾ ਖਾਡ ਹੀ ਪੇਨ ਹੁਦੀ ਐ, ਉਸ ਤੋਂ ਬਾਹੁਤ ਨੋਰਮਲ ਹੋ ਜਾਂਦਾ ਬੰਦਾ, ਪਰ ਹਲਕਾ ਫੀਲ ਹੁੰਦਾ ਬੰਦਾ ਯੋਗਾ ਕਰ ਹਨਾ
ਪਰ ਹਾਂ ਪਰ ਨਾ, ਕੁਛ ਵਧੀਆ ਵੀ ਲੱਗਦਾ ਹੈ। ਯੋਗਾ ਕਰਨਾ ਫਿਰ ਉਸ ਤੋਂ ਬਾਅਦ ਥੋੜ੍ਹੀ ਡਾਇਟ ਵੀ ਅਛੀ ਖਾਧੀ ਜਾਦੀ ਹੈ, ਮੈ ਫਿਰ ਉਹਦੇ ਨਾਲ ਥੋੜ੍ਹੀ ਆਪਣੀ ਯੋਗਾ ਨਾਲ, ਫਿਰ ਅਸੀ ਡਾਇਟ ਵੀ ਥੋੜ੍ਹੀ ਓਇਲੀ ਵਗੈਰਾ ਮੈ ਬਿਲਕੁਲ ਹੀ ਬੰਦ ਕਰ ਦਿੰਦੀ ਹਾਂ, ਫਿਰ ਉਹਦੇ ਨਾਲ ਨਾ ਖਾਣਾ ਉਹਈ ਹੂ
ਮਤਲਬ ਆਪਾਂ, ਥੋਡੀ ਡਾਇਟ ਹੋ ਜਾਦੀ ਨਲ, ਉਂਜ ਆਪਾਂ
ਹਾਂ ਡਾਇਟ, ਓਦਾਂ ਹੁਣ ਪਤਾ ਹੈ, ਕਿ ਸਾਨੂੰ ਖਾਣੀ ਖਾਣੀ ਹੈ। ਉਦਾ ਦਾ ਬੋਇਲਡ ਖਾਣਾ ਹੀ ਖਾਣਾ ਹੈ, ਮੈਂ ਤੇ ਸ਼ਾਇਦ ਪਹਿਲੇ ਵੀ ਮੈ ਮਤਲਬ ਜਦੋ ਮਤਲਬ ਪਹਿਲੇ ਵੀ ਕਾਕਾ ਨੀ ਸੀ ਨਾ, ਤਾਂ ਵੀ ਮੈ ਮਤਲਬ ਆਪਣਾ ਦਸ ਕਿਲੋ ਵੇਟ ਘਟਾਇਆ ਸੀ, ਐਕਸਰ ਸਾਈਜ਼ ਹੋਰ ਯੋਗਾ ਨਾਲ ਹੀ ਪਲੱਸ ਡਾਇਟਿੰਗ ਵੀ ਕੀਤੀ ਸੀ ਨਾਲ, ਡਾਇ ਫਟਿੰਗ ਕਰਕੇ ਤੇ ਯੋਗਾ ਕਰਕੇ, ਆਪਣਾ ਵੇਟ ਘਟਾ ਲਿਆ ਸੀ।
ਹਾਂ ਨਹੀ ਅਛੀ, ਹਾਂ ਅਛੀ ਗਲ ਆ, ਮੈ ਵੀ ਕਟਾਇਆ ਤੇਰਾਂ ਕਿਲੋ ਤੇ ਮਤਲਬ ਯੋਗਾ ਕਰਕੇ ਹੀ ਕਟਾਇਆ ਮੈ ਤੇ ਐਕਸਾਈਜ਼ ਕਰਨਾ ਬਹੁਤ ਅਛੀ ਚੀਜ਼ ਹੈ, ਵੈਸੇ ਤੇ, ਸ਼ਰੀਰ ਬਹੁਤ ਖੁੱਲਦਾ ਉਹਦੇ ਨਾਲ, ਮਤਲਬ ਜਾਮ ਹੋ ਜਾਦਾ, ਬੰਦਾ ਸਰੀਰ
ਹੂੰ, ਉਹ ਤੇ ਹੈ।
ਹਿੱਲਣਾ ਹੀ ਬੰਦ ਹੋ ਜਾਦਾ ਬਿਲਕੁਲ, ਇਕ ਤੇ ਇਧਰ
ਆ ਨਹੀ, ਫੇਰ ਨਹੀ ਨਾ ਕਰੋ ਨਾ, ਫਿਰ ਇਸ ਤਰ੍ਹਾਂ ਲੱਗਦਾ, ਕਿ ਬੋਡੀ ਬੜੀ ਮਤਲਬ ਥਕੀ- ਥਕੀ ਹੈ।
ਹਾਂ ਜੇ ਕਰ ਲਓ ਤਾਂ ਬੰਦਾ ਰਿਲੈਕਸ ਹੋ ਜਾਦਾ ਨਾ, ਮਤਲਬ ਅੰਦਰੋ ਬੋਡੀ ਗਰਮ ਹੋ ਜਾਦਾ ਨਾ ਗਰਮੈਸ਼ ਨਾਲ ਜਲਦੀ ਕਾਮ ਸਾਰਾ, ਐਕਸਰਸਾਈਜ਼ ਵਗੈਰਾ ਹੁੰਦੀ ਹੈ। ਮਤਲਬ ਦਿਲ ਵੀ ਕਰਦਾ ਕਰਨ ਤੇ
ਸਹੀ ਗੱਲ ਹੈ।
ਹੋਰ ਤੁਸੀ ਠੀਕ ਹੋ।
ਹਾਂਜੀ- ਹਾਂਜੀ ਮੈ ਵਧੀਆ ਚਲੋ ਹਾਂਜੀ, ਫੇਰ ਕਰਾਂਗੇ ਫੋਨ ਔਕੇ ਸਤਿ ਸ਼੍ਰੀ ਅਕਾਲ।